ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ?
ਵਧੀਆ ਜੀ, ਵਧੀਆ ਤੁਸੀਂ ਦੱਸੋ ਕਿਵੇਂ ਹੋ?
ਠੀਕ ਹੈ ਜੀ, ਵਧੀਆ।
ਹੋਰ, ਕੀ ਕਰਦੇ ਸੀ ਜੀ?
ਮੈਂ, ਮੈਂ ਤਾਂ। ਮੈਂ ਤਾਂ ਸੂਟ ਸਟਿਚ ਕਰ ਰਹੀ ਸੀ ਜੀ।
ਓਕੇ ਜੀ, ਓਕੇ ਲੈ ਲੈ ਲੈ। ਹੋਰ ਜੀ, ਮਤਲਬ ਵੀ ਆਪਣੇ ਕਰਦੇ ਓ ਕਿ ਹੋਰ ਕਿਸੇ ਦੇ ਵੀ ਕਰ ਦਿੰਨੇ ਹੋ ਜੀ?
ਨਹੀਂ ਬਾਹਰ ਵੀ ਕਰ ਦਿਨੀ ਆ ਗੀ।
ਅੱਛਾ ਜੀ ਓਕੇ। ਓਕੇ-ਓਕੇ ਮਤਲਬ ਕੀ ਪ੍ਰਾਈਜ਼ ਵਗੈਰਾ ਲੈਂਦੇ ਹੋ ਜੀ ਸਿੰਪਲ ਸੂਟ ਦਾ
ਹੈਲੋ, ਮੈਂ ਸਿੰਪਲ ਸੂਟ ਦਾ ਕੀ? ਪ੍ਰਾਈਜ਼ ਵਗੈਰਾ ਲੈਂਨੇ ਹੋ ਜੀ ਤੁਸੀਂ।
ਸਿੰਪਲ ਦਾ ਢਾਈ ਕ ਸੌ ਰੁਪਈਆ ਲੈ ਲੈਨੇ ਆ ਜੀ ਅਸੀਂ।
ਅੱਛਾ-ਅੱਛਾ ਠੀਕ ਹੈ ਜੀ ਫੇਰ ਤਾਂ ਤੁਸੀਂ ਜ਼ਿਆਦਾ ਹੀ। ਹਾਂਜੀ ਮੈ ਫਿਰ ਤਾਂ। ਨਹੀਂ ਤੁਸੀਂ ਘੱਟ ਲੈ ਰਹੇ ਹੋ ।ਮਤਲਬ ਸਾਡੇ ਤਾਂ ਨਾ ਚਾਰ-ਚਾਰ ਸੌ ਲੈਂਦੇ ਆ। ਸਿੰਪਲ ਸੂਟ ਦਾ ਜਿਵੇਂ ਹੁਣ ਲਾਈਨਿੰਗ ਵਗੈਰਾ ਦਾ।
ਮਤਲਬ ਜੇ ਆਪਣਾ ਕੋਈ, ਬਟ ਬਟੀਕ ਜੇ ਬੁਟੀਕ ਵਗੈਰਾ ਹੋਵੇ ਨਾ। ਫੇਰ ਤਾਂ ਚਲ ਮੰਨਿਆ ਵੀ ਹੈ ਨਾ ।ਆਪਾਂ ਇੰਨੀ ਸਿਲਾਈ ਲੈਂਨੇ ਹਾਂ। ਕਿਉਂਕਿ ਘਰਾਂ ਦੇ ਵਿੱਚ ਨਾ ਬੁੜੀਆਂ ਦਿੰਦੀਆਂ ਨੀ ਇਨਾਂ।
ਹਾਂਜੀ-ਹਾਂਜੀ ਇਹੀ ਤਾਂ ਸੇਮ ਪ੍ਰੋਬਲਮ ਹੁੰਦੀ ਹੈ ਜੀ ਸਾਰਿਆਂ ਦੀ।
ਕੋਈ ਨਹੀਂ।
ਹਾਂਜੀ।
ਹਾਂ।
ਮੈਂ ਵੀ ਤਾਂ ਕਰਦੀ। ਕਿ ਨਹੀਂ ਮੈਂ ਜ਼ਿਆਦਾ ਸਿਉਂਦੀ ਜੀ, ਮਤਲਬ ਵੀ ਥੋੜੇ ਬਹੁਤ ਹੀ ਸਿਆਉਣੀ ਹੁੰਦੀ ਹਾਂ ।ਕਿਉਂਕਿ ਸੇਮ ਪ੍ਰੋਬਲਮ ਇਹੀ ਹੈ ਜੀ। ਮੇਰੀ ਵੀ ਕਿਉਂਕਿ ਲੋਕ ਪਤਾ ਕੀ ਹੈਨਾ ਵੀ ਸੂਟ ਸਟਿਚ ਕਰਵਾ ਲੈਂਦੇ ਆ। ਬਾਅਦ ਵਿੱਚ ਵੀ ਆਪਾਂ ਨੂੰ ਸਮਾਈ ਦਿੰਦੇ ਨਹੀਂ ਹੈਗੇ ਗੇ। ਫਿਰ ਆਪ ਦਾ ਵੀ ਮਨ ਜਿਹਾ ਖਰਾਬ ਹੁੰਦਾ ਵੀ ਨਾਲੇ ਤਾਂ ਆਪਾਂ ਏਨੀ ਮਿਹਨਤ ਨਾਲ ਲੈਂਦਾ ਦਾ ਕੰਮ। ਅਹ ਸੂਟ ਸਿਆਉਣੇ ਆ ਨਾ, ਵੀ ਨਾਲੇ ਅਗਲਾ ਆਪਾਂ ਨੂੰ ਵੀ ਪੈਸੇ। ਪੈਸੇ ਵੀ ਨਾ ਦੇਵੇ ਫਿਰ ਐ ਜੇ ਹੁੰਦਾ ਵੀ ਲੈ।
ਹੋਰ ਇੰਨੀ ਗਲ ਮਤਲਬ ਕੀ ਗੱਲ ਹੈ ਹੁਣ ਇੰਨੀ ਹੁਣ ਇਨੀ ਦੇਖੋ ਗਰਮੀ ਦਾ। ਇੰਨੀ ਗਰਮੀ ਆ ਕਦੇ ਲਾਈਟ ਬੱਗ ਜਾਂਦੀ ਹੈ ਕਦੇ ਕਿਵੇਂ ਇੰਨੀ ਮੱਥਾ ਭਕਾਈ ਤਾਂ ਹੁੰਦੀ ਹੈ। ਅਗਲੇ ਦੀ ਤੇ ਫੇਰ ਪੈਸੇ ਦਿਨ। ਲੈ ਕਰ ਲੱਗ ਜਾਂਦਾ ਕੀ ਫਾਇਦਾ ਫੇਰ ਉਹ ਚੀਜ਼ ਆ ਹਨਾ ਇਦੋਂ ਚੰਗਾ ਤਾਂ। ਆਪਾਂ ਕਿਹੜਾ ਫੇਰ ਵੀ ਆਏ ਵੀ ਭੁੱਖੇ ਮਾਰਦੇ ਫਿਰਦੇ ਆ ਗੇ ਵੀ ਬਾਈ ਆਪਾਂ ਨੂੰ ਉਹੀ ਤਾਂ ਗੱਲ ਹੈ ਵੀ ਹੁਣ ਮੈਂ ਤਾਂ ਕਹਿ ਦੀਨੀ ਆ ਵੀ ਚਲੋ ਛੱਡੋ ਵੀ ਜਿਹੜਾ ਜਿੰਨੇ ਪੈਸ ਦਿੰਦਾ ਤਾਂ ਠੀਕ ਹੈ ਪਰ ਜਿੰਨੇ ਆਪਣੇ ਚੱਲਦੇ ਹੈਗੇ ਪ੍ਰਾਈਜ਼ ਦਿੰਦਾ ਠੀਕ ਹੈ ਨੀ ਤੇ ਫਿਰ ਅਗਲੇ ਨੂੰ ਕਹਿ ਦਿੰਦੇ ਭਰਾਵਾ ਸਾਡੇ ਕੋਲ ਤਾਂ ਹੈ ਨੀ ਕੁੱਛ ਚ ਆਪਦਾ ਕਿਤੇ ਹੋਰ ਸਵਾਲ ਏ ਨਹੀਂ ਮਤਲਬ ਜਿਆਦਾਤਰ ਮੈਂ ਫੜਦੀ ਵੀ ਹੈ ਜਿਆਦਾਤਰ ਨਾ ਮੈਂ ਫੜਦੀ ਵੀ ਨੀ ਹੁੰਦੀ ਮਤਲਬ ਜੇ ਕੋਈ ਜਾਣ ਪਛਾਣ ਵਾਲਾ ਫੜਾ ਵੀ ਦੇਵੇ ਨਾ ਜਾਣ ਪਛਾਣ ਵਾਲ ਤਾਂ ਮਤਲਬ ਜੀਅ ਤਾਂ ਨਹੀਂ ਕਰਦਾ ਹੁੰਦਾ ਪੜ੍ਹਨ ਨੂੰ ਤੇ ਪਰ ਫੇਰ ਵੀ ਫੜਾ ਜਾਂਦੇ ਅਗਲਾ ਕਹਿ ਦਿੰਦਾ ਕੋਈ ਨੀ ਕੋਈ ਨੀ ਦੇ ਦਾਂਗੇ ਦੇ ਦਾਂਗੇ ਦਿੰਦਾ ਕੋਈ ਨੀ ਹੁੰਦਾ
ਹਾਂਜੀ ਬਾਕੀ ਆਪਾਂ ਨੂੰ ਇਹ ਹੁੰਦਾ ਵੀ ਚਲੋ ਹੈ ਨਾ ਜਿਹੜਾ ਕੋਈ ਵੀ ਆਪਣਾ ਆਂਢੀ ਗੁਆਂਢੀ ਹੁੰਦਾ ਜਾਂ ਕੋਈ ਨੇੜੇ ਦਾ ਰਿਸ਼ਤੇਦਾਰ ਹੁੰਦਾ ਵੀ ਉਹਨਾਂ ਦਾ ਆਪਾਂ ਨੂੰ ਹੁੰਦਾ ਵੀ ਚਲੋ ਹਨਾ ਕਈ ਵਾਰ ਹਲੇ ਤੱਕ ਜ਼ਰੂਰਤ ਪੈ ਜਾਂਦੀ ਹੈ ਵੀ ਚਲੋ ਆਪਾਂ ਸਿਆਉਣ ਦਿੰਨੇ ਆ ਸੂਟ ਵੀ ਮਤਲਬ ਅਗਲਾ ਬਾਅਦ 'ਚ ਨਹੀਂ ਸੀਵਾਈ ਦਿੰਦਾ ਵੀ ਚਲੋ ਫੇਰ ਵੀ ਆਪਾਂ ਤਾਂ ਵੀ ਆਪਦਾ ਵੇਲਾ ਪੂਰਾ ਕਰਕੇ ਹਨਾ ਅਗਲੇ ਦਾ ਸੂਟ ਸਿਉਂਕੇ ਦਿੰਨੇ ਆ ਵੀ ਮਤਲਬ ਅਗਲਾ ਆਪਣੀ ਗੱਲ ਨੂੰ ਸਮਝੇ ਵੀ ਨਾ ਵੀ ਚਲੋ ਅਗਲੇ ਨੇ ਵੀ ਇੰਨੀ ਮਿਹਨਤ ਕਰਕੇ ਸਿਉਂਤਾ ਹੁਨ ਤੁਸੀਂ ਇਹ ਦੇਖਲੋ ਵੀ ਜਿਵੇਂ ਹੁਣ ਗਲਾ ਬੁਕਰਮ ਵਗੈਰਾ ਕਿਰਾਏ ਹੋ ਗਿਆ ਹਨਾ ਇਹ ਕਿੰਨਾ ਮਹਿੰਗਾ ਹੋ ਗਿਆ ਹੁਨ ਜਿਵੇਂ ਇੱਕ ਸਲਵਾਰ ਚ ਵੀਹ ਰੁਪਏ ਦੀ ਬੁਕਰਮ ਪੈਂਦੀ ਹੈਗੀ ਏ ਪੰਜ ਰੁਪਏ ਦੀ ਰੀਲ ਹੋ ਗਈ ਪੰਜ ਰੁਪਏ ਦਾ ਗਲਾ ਹੋ ਗਿਆ ਤੇ ਜਿਹੜੀ ਬਿਜਲੀ ਮਚਦੀ ਏ ਉਹਦੇ ਉੱਪਰ ਉਹ ਵੱਖ ਆ ਢਾਈ ਸੌ ਚ ਤਾਂ ਆਪਣਾ ਖਰਚਾ ਈ ਨਿ ਇਕਲ ਦਾ ਮਸਾਂ ਮਤਲਬ